ਹਲੋ।
ਜੀ ਹੋਰ ਸੁਣਾਓ?
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।
ਠੀਕ ਆ ਜੀ।
ਹਾਂਜੀ- ਹਾਂਜੀ ਵਧੀਆ।
ਹਾਂਜੀ ਤੇ ਮੈਂ ਕਿਹਾ ਤੁਹਾਨੂੰ ਪੁੱਛਣਾ ਸੀ ਕਿੱਥੇ- ਕਿੱਥੇ ਘੁੰਮੇ ਹੋਏ ਹੋ ਤੁਸੀਂ?
ਮੈਂ ਅੰਮ੍ਰਿਤਸਰ ਅੰਮ੍ਰਿਤਸਰ ਗੁਰੂ ਵਾਹਿਗੁਰੂ ਦੀ ਕਿਰਪਾ ਨਾਲ ਜਾ ਚੁੱਕੀ ਲੇਕਿਨ ਇੱਧਰ ਕ- ਬੀ ਟਾਈਮ ਹੋ ਗਿਆ ਮੈਂ ਇੱਧਰ ਕਾਫ਼ੀ ਟਾਈਮ ਦੀ ਨੀ ਗਈ ਬੜਾ ਮਨ ਕਰਦਾ, ਤੁਸੀਂ ਗਏ ਹੋ ਅੰਮ੍ਰਿਤਸਰ?
ਅੰਮ੍ਰਿਤਸਰ ਨਹੀਂ ਅੰਮ੍ਰਿਤਸਰ ਤਾਂ ਨਹੀਂ ਗਏ ਹਜੇ ਹੱਲੇ ਤੱਕ।
ਦਰਬਾਰ ਸਾਹਿਬ ਨੀ ਗਏ ਹੋ?
ਨਈ- ਨਈ ਅਨੰਦਪੁਰ ਸਾਹਿਬ ਤਾ ਗਏ ਹੋਏ ਆ ਪਰ ਅੰਮ੍ਰਿਤਸਰ ਨੀ ਗਏ ਹੈਗੇ ਹਜ ਤੱਕ।
ਦਰਬਾਰ ਸਾਹਿਬ ਜਾਓਗੇ ਨਾ ਤੁਹਾਨੂੰ ਇੰਨਾ ਅੱਛਾ ਲੱਗੇਗਾ ਜਿਵੇਂ ਲੱਗੇਗਾ ਪੂਰੀ ਦੁਨੀਆਂ ਅਲੱਗ ਜੀ ਲੱਗੇਗੀ ਪਤਾ ਐ, ਐਵੇ ਲਗੇਗਾ ਹਮੇਸ਼ਾ ਇੱਥੇ ਈ ਰਹੋ।
ਬਾਬਾ ਜੀ ਨੇ ਬੁਲਾਇਆ ਹੀ ਨੀ ਐ ਮੈਨੂੰ।
ਨਈ ਦਰਬਾਰ ਸਾਹਿਬ ਤੇ ਜਾਓਗੇ, ਮੈਂ ਤੇ ਜਦ ਪਹਿਲੀ ਵਾਰ ਗਈ ਸੀ ਤੇ ਐਵੇਂ ਲੱਗਿਆ ਸੀ ਜਿਵੇਂ ਸਵਰਗ ਤੇ ਆ ਗਈਆਂ ਸਵਰਗ ਤੇ, ਅੱਸੀ ਨੂੰ ਸਵਰਗ ਬੋਲਦੇ ਨੇ ਹਾਂ ਜੇ ਤੁਸੀਂ ਖੜੇ ਕੋਲ ਖੜੇ ਹੋ ਗਏ ਨਾ ਇੱਕ ਤੇ ਉਹ ਗੋ ਇੰਨਾ ਸੁੰਦਰ ਜੋ ਗੁਰੂ ਪਿਤਾ ਦਾ ਕੀਰਤਨ ਚ, ਜੋ ਓ ਗੁਰਬਾਣੀ ਕੀਰਤਨ ਚਲਦੀ ਐ। ਉਹ ਤੇ ਹੈ ਹੀ ਐ, ਹਰਿਮੰਦਰ ਸਾਹਿਬ ਬੋਲ ਦੇ ਨੇ, ਹਰਿਮੰਦਰ ਸਾਹਿਬ ਬੋਲਦੇ ਨੇ, ਦਰਬਾਰ ਸਾਹਿਬ ਇਨੂੰ ਬੋਲਦੇ ਨੇ, ਪੂਰਾ ਸੋਨੇ ਦਾ ਬ- ਣਿਆ ਹੋਇਆ ਪੂਰਾ ਸੋਨੇ ਦਾ, ਔਰ ਜੇ ਅੰਮ੍ਰਿਤ ਸਰੋਵਰ ਔਰ ਸਰੋਵਰ ਵਿੱਚ ਜਦੋਂ- ਸੋਨੇ ਦੀ ਪੂਰੀ ਪਰਛਾਈ ਪੈਂਦੀ ਐ, ਇਤਨਾ ਸੁੰਦਰ ਇਤਨਾ ਸੁੰਦਰ ਔਰ ਉੱਥੇ ਕੋਈ, ਪਕਸ਼ੀ ਵੀ ਕੋਈ ਬੈਠਾ ਹੋਆ ਨਾ ਉਹ ਵੀ ਸ਼ਾਂਤੀ ਨਾਲ ਕੀਰਤਨ ਸੁਣ ਰਿਹਾ ਹੁੰਦਾ ਐ ਸਭ। ਇੰਨੀ ਸ਼ਾਂਤ-
ਸਹੀ ਗੱਲ ਓਨੂੰ ਹਾਨੂੰ ਕਹਿ ਤਾਂ ਰਹੀ ਹਾਂ ਵੀ- ਧਾਰਮਿਕ ਸਥਾਨ ਦੀ ਤਾਂ ਇੱਕ ਮਤਲਬ ਆਪਣੇ ਅੰਦਰੋਂ ਨਾ ਫੀਰਿੰਗ ਆਂਦੀ ਐ, ਵੀ ਬਸ ਉਰੇ- ਸਵਰਗ ਤੇ ਜਨਤ ਪ੍ਰਾਪਤ ਹੋ ਗਈ, ਹੁਣ ਅਸੀਂ ਵੀ ਮਤਲਬ ਸਾਡੇ ਘਰ ਜੋਤਬੱਤੀ ਕਰਦੇ ਆ। ਸਾਡੇ ਘਰ ਮੰਦਿਰ ਹੈ ਮਤਲਬ, ਛੋਟੇ ਜਿਹੇ ਮੰਦਿਰ ਵਿੱਚ 'ਚ ਨਾ ਜੇ ਮਤਲਬ ਜੋਤ ਲਾਨ ਬੈਠ ਜਾਈਏ ਜਾਂੇ ਮੱਥਾ ਟੇਕਣ ਬੈਠ ਜਾਈਏ, ਉੱਥੇ ਹੀ ਮਤਲਬ ਐਵੇਂ ਦੀ ਫੀਲਿੰਗਾਂ ਲੱਗ ਜਾਂਦੀ ਹੈ, ਵੀ ਬੱਸ ਜਨਤ ਆ ਗਈ, ਸਵਰਗ ਕੋਲ ਪਹੁੰਚ ਗਿਆਈ ਮਤਲਬ ਧਾਰਮਿਕ ਸਥਾਨ, ਕੋਲ ਜੇ ਆਪਾਂ ਜਾਂਦੇ ਹਾਂ। ਧਾਰਮਿਕ ਸਥਾਨ ਤੇ ਮੱਥਾ ਟੇਕਦੇ ਹਾਂ, ਹਨਾ। ਕਿਤੇ ਵੀ ਹੈ, ਹੁਣ ਅਸੀਂ ਮਤਲਬ ਮਸਜਿਦ ਵਿੱਚ ਅਸੀਂ ਮਸਜਿਦ 'ਚ ਵੀ ਮੱਥਾ ਟੇਕਿਆ ਹੋਇਆ, ਸਾਡੇ ਪਿੰਡ ਮਤਲਬ ਹੈ। ਤੇ ਮਤਲਬ ਅਸੀਂ ਪਿੰਡ 'ਚ, ਗੁਰਦੁਆਰੇ 'ਚ ਵੀ ਗਏ ਹੋਏ। ਐਵੇਂ ਤਾਂ ਮੈਂ ਅਨੰਦਪੁਰ ਸਾਹਿਬ ਵੀ ਜਾ ਕੇ ਕੇ ਆਈਆਂ ਹਨਾ, ਤੇ ਵਰਿੰਦਾਵਨ ਜਾ ਕੇ
ਹਾਂ।
ਹਾਂਜੀ, ਵਰਿੰਦਾਵਨ ਜਾ ਵਰਿੰਦਾਵਨ ਗਏ ਸੀ ਅਸੀਂ, ਖਾਟੂ ਸ਼ਾਮ ਜੀ ਦੇ ਜਾ ਕੇ ਆਏ ਹਾਂ। ਮਤਲਬ ਉੱਥੇ ਜਾ ਕੇ ਹਰੇਕ ਕਿਸੇ ਵੀ ਧਾਰਮਿਕ ਸਥਾਨ ਤੇ ਚੱਲ ਜਾਓ, ਉੱਥੇ ਜਾ ਕੇ ਇਹ ਫੀਲਿੰਗ ਤਾਂ ਆਂਦੀ ਐ ਕਿ ਪਰਮਾਤਮਾ ਸਾਡੇ ਨਾਲ ਐ। ਮਤਲਬ, ਉਹਨੂੰ ਦੇਖ ਕੇ ਅੰਦਰੋਂ ਭਾਵੁਕ ਵੀ ਹੋ ਜਾਂਦਾ ਮਤਲਬ, ਨਹੀਂ ਕਈ ਜਿਵੇਂ ਮੇਰੇ ਵਰ ਜੇ ਨਹੀਂ, ਆਪਣੇ ਇਮੋਸ਼ਨ ਕੰਟਰੋਲ ਕਰ ਸਕਦੇ ਹੈਗੇ ਓ ਭਾਵੁਕ ਵੀ ਹੋ ਜਾਂਦੇ ਨੇ ਮਤਲਬ, ਹਰੇਕ ਧਾਰਮਿਕ ਸਥਾਨ ਤੇ ਜਾ ਕੇ ਤਾਂ ਲੱਗਦਾ ਵੀ, ਪਰਮਾਤਮਾ ਦੀ ਪ੍ਰਾਪਤੀ ਹੋ ਗਈ ਬਸ, ਇੱਕ ਤਰੀਕੇ ਨਾਲ ਜੇ ਬੰਦਾ ਜੀ ਲਾ ਕੇ, ਜਿਸ ਕੰਮ ਲਈ ਆਇਆ ਹੈਨਾ, ਮ ਮੱਥਾ ਟੇਕਣ ਲਈ ਆਇਆ ਤੇ ਓ ਕੰਮ ਆਪਣਾ ਦਿਲ ਨਾਲ ਕਰੇ ਨਾ, ਤੇ ਜ਼ਰੂਰ ਹੁੰਦਾ ਬੰਦੇ ਨੂੰ।
ਹਾਂ, ਤੁਹਾਡੇ ਗੱਲਾਂ ਨਾਲ ਤੇ ਲੱਗਦਾ, ਤੁਸੀਂ ਰੱਬ ਨੂੰ ਬਹੁਤ, ਬਹੁਤ ਮੰਨਦੇ ਓ। ਬਹੁਤ ਕਰਦੇ ਓ, ਹਾਂ-ਹਾਂ, ਸੱਚੇ ਪਾਤਸ਼ਾਹ ਨਾਲ ਆ। ਹਾਂ, ਮਨੂੰ ਵੀ ਮਤਲਬ, ਸਹੀ ਓ ਮਨ ਕਰਦਾ ਐ ਬਸ, ਮੈਂਨੂੰ ਅੰਮ੍ਰਿਤਸਰ ਤੇ ਵੀ ਬਹੁਤ ਮਨ ਕਰਦਾ ਏ, ਦਰਬਾਰ ਸਾਹਿਬ ਜਾਣ ਦਾ ਵੀ। ਪਰ ਬਹੁਤ ਚਿਰ ਹੋ ਗਿਆ ਐ, ਮੈਂ ਵੀ ਨੀ ਗਈ ਆ। ਬਸ, ਹੁਣ ਓ, ਈ ਹੈ ਜਦੋਂ ਗੁਰੂ ' ' ਹਾਂ, ਅ- ਅਨੰਦਪੁਰ ਸਾਹਿਬ ਗਈ ਆਂ, ਉਹ ਵੀ ਬਹੁਤ ਪਹਿਲੇ ਗਈ ਸਾ, ਬਹੁਤ ਟਾਇਮ ਹੋ ਗਿਆ।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
ਹੁਣ ਏ ਹੀ ਹੋਇਆ ਕੀ ਬੱਚਿਆਂ ਦੀ ਪੜ੍ਹਾਈ, ਔਰ ਤੁਸ ਬਸ, ਏ ਈ ਓ ਸਭ ਲਾਈਫ ਜਿਵੇਂ ਚੱਲਦੀ ਪਈ ਆ। ' ' ਜਦੋਂ ਗੁਰਪਿਤਾ ਬੁਲਾਣਗੇ, ਤਾਂਈਓ ਜਾਣ ਨੂੰ ਮਿਲੇਗਾ।
ਹਾਂਜੀ-ਹਾਂਜੀ। ਇਹ ਗੱਲ ਤੇ ਬਿਨ੍ਹਾਂ ਉਹਨਾਂ ਦੇ ਬਲਾਣ, ' ' ਦਾ ਤਾਂ ਪੱਤਾ ਵੀ ਨਹੀਂ ਹਿੱਲਦਾ ਜੀ। ਫਿਰ ਆਪਾਂ ਤਾਂ ਫਿਰ ਵੀ ਇਨਸਾਨ ਆ, ਇੱਕ ਹਾਂਜੀ। ਉਹੀ ਹੁੰਦਾ ਐ ਜੇ ਮਤਲਬ, ਹੁਣ ਇੱਕ ਕਦੋ ਵਾਰ ਮਤਲਬ ਪਹਿਲਾਂ ਮੰ, ਮੰਮਾ ਨਾਲ ਘੁੱਮ ਪਾਪਾ- ਮੰਮਾ ਨਾਲ ਘੁੰਮ ਕੇ ਆਏ ਸੀ, ਅਸੀਂ ਵ੍ਰਿੰਦਾਵਨ, ਤੇ ਹੁਣ ਇਕੱਲੇ ਮੰਮਾ ਪਾਪਾ ਜਾ ਕੇ ਆਏ ਨੇ ਹੁਣ ਪਿੱਛੇ ਜੀ, ਹੁਣ ਫਿਰ ਮੈਂਨੂੰ ਕ੍ਰਿਸ਼ਨ ਜੀ ਨੇ, ਕਾਣਾ ਜੀ ਨੇ ਬੁਲਾਇਆ ਹੀ ਨਹੀਂ ਸੀਗਾ। ਇਸ ਵਾਰ ਸੱਦਾ ਹੀ ਨਹੀਂ ਸੀਗਾ, ਮੇਰੇ ਕੋਲ ਆਇਆ ਹੋਇਆ, ਫਿਰ ਮੰਮਾ-ਪਾਪਾ ਜਾ ਕੇ ਆਏ ਸੀ। ' ' ਜਦ ਹੁੰਦਾ ਐ ਨਾ, ਹਾਂਜੀ, ਹੁੰਦਾ ਐ ਵੀ ਓ ਚੱਲ ਗਏ, ਤੇ ਮੈਂ ਰਹਿਗੀ।
' ' ਹਾਂ, ਚਲੋ ਕੋਈ ਨੀ, ਜਦੋਂ ਗੁਰ ਓ ਬੁਲਾਣਗੇ, ਤਦੀ ਤੁਹਾਡੇ ਜਾਓਗੇ ਹਾਂ, ਹਾਂ। ਹਾਂ, ਹੋਰ ਗਰਮੀ ਕਿੰਨੀ ਪੈ ਰਹੀ ਐ, ਹੈਨਾ।
ਮੈਂ ਮਤਲਬ ਹੁਣ ਦੇਖੋ ਆਪਣਾ ਕਿੰਨਾ ਟਾਈਮ ਪੰਜ ਵੱਜਣ ਵਾਲੇ ਨੇ ਪੰਦਰਾਂ ਮਿੰਟ ਹੀ ਰਹਿ ਗਏ ਸਾਡੇ ਨਾ ਉਰੇ ਸੂਰਜ ਸਿਰ ਤੇ ਆਇਆ ਖੜਿਆ ਹੋਇਆ ਹਲੇ ਵੀ।
ਸਹੀ ਗੱਲ ਹੈ ਕਿਸਾਨਾਂ ਦਾ ਕੀ ਹਾਲ ਹੁੰਦਾ ਐ। ਕਿਸਾਨ ਦੇ ਕਿਸਾਨ ਦੇ ਜ਼ਿੰਦਾ, ਜ਼ਿੰਦਾਬਾਦ। ਪਰਮਾਤਮਾ ਤੋਂ ਬਾਅਦ ਕਿਸਾਨ ਈ ਐ ਸਾਡਾ ਰੱਬ।
ਸਹੀ ਗੱਲ ਮਤਲਬ, ਸਾਨੂੰ ਖਾਣ ਲਈ ਅੰਨ ਪੈਦਾ ਕਰ ਕੇ ਦੇ ਰਹੇ ਨੇ ਪਹਿਲੀ ਗੱਲ। ਦੂਜੀ ਗੱਲ ਐਨੀ ਧੁੱਪ ਧੁੱਪ ਵਿੱਚ, ਐਨੀ ਧੁੱਪ ਵਿੱਚ ਕੰਮ ਕਰਨਾ ਸੌਖਾ ਨੀ ਹੈ ਜੀ। ਆਪਾਂ ਤਾਂ ਚਲੋ ਫੇਰ ਵੀ ਘਰ ਵਿੱਚ ਹਨਾ ਦਿਲ ਕਰਿਆ ਤਾਂ, ਪੰਜ ਮਿੰਟ ਪੱਖੇ ਥੱਲੇ ਬਹਿ ਲਏ। ਹਨਾ? ਉਹਨਾਂ ਦਾ ਦੇਖੋ ਕਿ ਸਾਰਾ ਦੁਪਹਿਰ ਲੱਗੇ ਰਹਿੰਦੇ ਨੇ। ਸਾਰੇ ਦਿਨ ਹਨਾ ਸਾਰੀਆਂ ਸ਼ਾਮਾਂ ਮਤ ਮਤਲਬ ਉਹਨਾਂ ਦਾ ਕਿੰਨਾ ਹੀ ਜ਼ਿਆਦਾ, ਕਿੰਨਾ ਹੀ ਜ਼ਿਆਦਾ ਆਪਣੇ ਉੱਪਰ ਅਹਿਸਾਨ ਹੈ
ਸਹੀ ਗੱਲ ਐ। ਸਾਡਾ ਸਭ ਦਾ ਢਿੱਡ ਇਹੀਓ ਪੜਦੇ ਨੇ। ਸਾਰੀ ਦੁਨੀਆਂ ਦਾ ਢਿੱਡੋਂ ਪੜਦੇ ਨੇ। ਅਗਰ ਉਹ ਨਾ ਹੋਣ ਤਾਂ ਸਾਡਾ ਕੌਣ ਹੋਏ ਅੰਨਦਾਤ ਦਾ ਸਹੀ ਗੱਲ ਐ। ਅੰਣਦਾਤਾ ਰੱਬ ਤੋਂ ਬਾਅਦ ਦੂਸਰਾ ਨਾਮ ਕਿਸਾਨ ਈ ਐ।
ਸਹੀ ਗੱਲ ਹੈ
ਇੰਨੀ ਗਰਮੀ ਤਿਸ ਸਾਡੇ ਤਾਂ ਦੋ ਮਿੰਟ ਖਾਲੀ ਰਸੋਈ ਤੇ ਇੱਧਰ ਤੋਂ ਉੱਧਰ ਜਾਣ ਨੀ ਹੁੰਦਾ ਔਰ ਉਹਨਾਂ ਦੇ ਸਾਰੀ ਗਰਮੀ ਬਰਸਾਤ ਤਾਂ ਕੁੱਛ ਵੀ ਹੋਏ, ਸਾਰੀ ਗਰਮੀ ਤੇ ਕੱਟਣੀ ਬਹੁਤ ਔਖੀ ਹੈ। ਸਹੀ ਗੱਲ ਐ। ਉਹਨਾਂ ਵਾਸਤੇ ਤਾਂ ਬਹੁਤ ਹੀ ਜ਼ਿਆਦਾ
ਸਹੀ ਗੱਲ ਹੈ ਜੀ। ਮੈਂ ਹੁਣ, ਮੈਂ ਜੇ ਮੈਂ ਕਿਚਨ ਦੇ ਵਿੱਚ ਚੱਲ ਜਾਂ ਹਨਾ ਤੇ ਮਤਲਬ ਪੰਜ ਮਿੰਟ ਖੜਨਾ ਕਿਚਨ ਦੇ ਵਿੱਚ ਔ ਔਖਾ ਹੋ ਜਾਣ
ਔਖਾ ਹੋ ਜਾਂਦਾ, ਸਹੀ ਗੱਲ ਹੈ। ਔਰ ਉਹਨਾਂ ਨੂੰ ਤੇ ਹਮੇਸ਼ਾ ਡਿਊਟੀ ਡਿਊਟੀ ਹੁੰਦੀ ਹੈ ਉਹਨਾਂ ਦੀ।
ਹਾਂਜੀ, ਕਿਸਾਨ ਸਵੇਰ ਤੋਂ ਲੈ ਕੇ ਫਿਰ ਦੁਪਹਿਰੇ ਤੇ ਫਿਰ ਸ਼ਾਮਾਂ ਨੂੰ ਮਤਲਬ ਲੱਗੇ ਨੇ ਆਪਨੇ ਕੰਮ ਤੇ, ਉਹਨਾਂ ਦਾ ਵੀ ਧੰਨ ਜਿਗਰਾ - ਜਿਹੜੇ ਆਪ ਅੰਨ ਪੈਦਾ ਕਰਕੇ ਦੇ ਰਹੇ ਨੇ।
ਜਿਗਰਾ ਸਹੀ ਗੱਲ ਹੈ। ਇੰਨੀ ਮਿਹਨਤ ਕਰਨਾ ਇੰਨਾ ਸਭ ਕੁਛ।
ਸਹੀ ਗੱਲ ਹੈ ਮਤਲਬ ਆਪਾਂ'ਤੇ ਹੁਣ ਆਪਾਂ ਨੂੰ ਵੀ ਜ- ਚਲੋ ਜੇ ਆਪਾਂ ਨੂੰ ਕਹਿ ਦੇ ਵੀ ਕਿਸਾਨਾਂ ਦੀ ਜਗਾ ਤੁਸੀਂ ਜਾਓ- ਮੈਂ ਤਾਂ ਦੂਰੋਂ ਹੱਥ ਖੜੇ ਕਰਦਾਂਗੀ ਵੀ ਨਹੀਂ ਮੈਂ ਤੋਂ ਤਾਂ ਨੀ ਐਹ ਕੰਮ ਹੋਣਾ।
ਸਹੀ ਗੱਲ ਹੈ। ਇਸ ਲੋਕ ਤਾਂ ਸਹੀ ਗੱਲ ਹੈ। ਇਸ ਲੋਕ ਤੇ ਬਈ ਪੈਰ ਦੇ ਨਖੂਨ ਦੇ ਬਰਾਬਰ ਵੀ ਨਹੀਂ ਉਹਨਾਂ ਦਾ ਕਰ ਸਕਦੇ, ਬਹੁਤ ਦੂਰ ਦੀ ਗੱਲ ਹੈ।
ਪਹਿਲਾਂ ਦੀ ਪਹਿਲਾਂ ਦੀ ਜਰਨੇਸ਼ਨ ਤੇ ਹੁਣ ਦੀ ਜਰਨੇਸ਼ਨ ਵਿੱਚ ਮਤਲਬ ਕਿੰਨਾ ਕੁ ਜ਼ਿਆਦਾ ਫਰਕ ਆ ਗਿਆ। ਹੁਣ ਤਾਂ ਲੋਕ- ਕੀ ਐਵੇਂ ਚਾਹੁੰਦੇ ਨੇ ਬਸ ਅਸੀਂ ਬੈਠੇ ਹੋਈਏ ਤੇ- ਨਾ ਵੀ ਇੱਕ ਜਗ੍ਹਾ ਬੈਠ, ਮੈਂ ਵੀ ਵਿੱਚ ਹੀ ਆਂ। ਮੈਨੂੰ ਸਵੇਰੇ ਉੱਠਣ'ਚ ਐਨੀ ਜ਼ਿਆਦਾ ਘੋਲ ਆਂਦੀ ਹੈ, ਐਨੀ ਜ਼ਿਆਦਾ ਘੋਲ ਆਂਦੀ ਆਂਦੀ ਆ ਨਾ ਮੇਰੀ ਮੰਮਾ ਨੂੰ ਕਹੀ ਜਾਣਗੇ ਵੀ ਖੜੀ ਹੋ ਪੁੱਤ, ਖੜੇ ਹੋਜੋ, ਖੜੇ ਹੋਜੋ ਤੇ ਮੈਂ ਬਸ ਦੋ ਮਿੰਟ ਹੋਰ। ਮੈਨੂੰ ਨਹਾਉਣ ਦੇ ਵਿੱਚ ਇੰਨੀ ਘੋਲ ਆਂਦੀ ਐ। ਪਹਿਲਾਂ ਲੋਕੀ, ਹਮ ਹੁਣ ਮੇਰੇ ਦਾਦੀ ਪੁਰਾਣੇ ਟਾਈਮ ਦੇ ਹਨਾ? ਉਹ ਚਾਰ ਵਜੇ ਉੱਠ- ਉਠ ਕੇ ਆਪਣਾ ਨਾਮ ਜਪ ਕਰਨਗੇ। ਉਸ ਤੋਂ ਆਪਣਾ ਇਸ਼ਨਾਨ- ਕਰਨਗੇ ਮਤਲਬ ਫੇਰ ਨਹਾਉਣਗੇ ਤੇ ਫਿਰ ਉਸ ਤੋਂ ਬਾਅਦ ਨਾਮ ਜਪ- ਕਰਨਗੇ ਫੇਰ ਮੈਂ ਅਗਦੇ ਦੇਖਦੀ ਹਾਂ ਵੀ- ਪਹਿਲਾਂ ਦੀ ਪੀੜ੍ਹੀ ਤੇ ਹੁਣ ਦੀ ਪੀੜ੍ਹੀ 'ਚ ਕਿੰਨਾ ਜ਼ਿਆਦਾ ਬਦ ਲਾ ਗਿਆ ਹੁਣ ਮੇਰੇ ਵਰਗੀ ਨੂੰ ਕਹਿ ਦੇਣ ਜੇ ਉਨ੍ਹਾਂ ਦੇ ਹਿੱਸੇ ਦਾ ਕੰਮ ਕਰਨ ਮੈਂ ਤਾਂ ਦੂਰੋਂ ਕਹਿ ਦੇਨੀ ਆ ਪਹਿਲਾਂ ਹੀ ਕਹਿ ਦੇਨੀ ਆ ਕਿ ਬਾਈ ਮੇਰੇ ਤੋਂ ਤਾਂ ਨੀ ਕੰਮ ਹੋਣਾ ਹੈਗਾ ਐ।
ਸਹੀ ਗੱਲ ਏ ਤੁਸੀਂ ਤੇ ਆਪਨੀ ਗੱਲ ਕਰੋ ਮੈਂ ਹੀ ਨੀ ਉੱਠ ਪਾਦੀ ਬੇਟਾ। ਸਹੀ ਗੱਲ ਐ ਉੱਠਣਾ ਤੇ ਚਾਹੀਦਾ ਹੈ ਲੇਕਿਨ ਮੈਂ ਹੀ ਇਤਨੀ ਬੇਸ਼ਰਮ ਆ ਤੈਨੂੰ ਮੈਂ ਕੀ ਸਮਝਾਵਾਂਗੀ? ਮੈਂ ਖੁਦ ਹੀ ਨੀ ਜਲਦੀ ਬਿਸਤਰੇ ਤੋਂ ਉੱਠ ਪਾਦੀ ਬ ਬਤਲਕਿ ਸਵੇਰੇ ਹੀ ਜਾਦਾ ਮੈਨੂੰ- ਦਰ ਆਣ ਲੱਗ ਪੈਂਦੀ ਏ ਜੋ ਸਵੇਰਾ ਉਂਦਾ ਤਦੀ ਮੈਨੂੰ ਅੱਛੀ ਪੱਕੀ ਨਿੰਦਰ ਪੈਂਦੀ ਏ ਰਾਤੀ ਨਿੰਦਰ ਨੀ ਪੈਂਦੀ।
ਸਾਰਿਆਂ ਦਾ ਹੀ, ਸਾਰਿਆਂ ਦਾ ਹੀ ਐਵੇਂ ਐ, ਸਾਰਿਆਂ ਦਾ ਹੀ ਐਵੇਂ ਐ ਮੇਰੀ ਮੰਮਾ ਤੋਂ ਮੇਰੀ ਮੰਮਾ ਵੀ ਐਵੇਂ ਕਹਿਣਗੇ ਕਿ ਚਾਰ ਸਾਢੇ ਚਾਰ ਵਜੇ ਤਾਂ ਮੈਨੂੰ ਹਲੇ ਨੀਂਦ ਆਨੀ ਸ਼ੁਰੂ ਹੋਈ ਸੀ ਏਨੇ ਪੰਜ ਵਜੇ ਉਠਨ ਦਾ ਟਾਈਮ ਵੀ ਆ ਗਿਆ ਹੁਣ ਸਾਡੇ ਸਕੂਲਸ ਔਪਨ ਹੋ ਜਨ ਗੇ ਸਕੂਲ ਖੁੱਲ ਜਨ ਗੇ ਬਸ ਫੇਰ ਮੇਰੀ ਮੰਮਾ ਨੂੰ ਪੰਜ ਵਜੇ ਉੱਠਣਾ ਪਿਆ ਕਰੂਗਾ ਹੁਣ ਚਲੋ ਛੇ ਵਜਾ ਦੇਂਦੇ ਨੇ ਉੱਠਦੇ ਹੋਏ।
ਹਾਂ, ਉਹੀ ਤੇ ਹੈ ਨਾ ਪਰ ਉੱਠਨੇ ਪੈਂਦਾ ਮੰਮੀਆਂ ਨੂੰ, ਹਾਂ।
ਜੇ ਮੈਂ ਉਹਨਾਂ ਦੀ ਜਗ੍ਹਾ ਹੁੰਦੀ ਹਨਾ ਮੇਰੇ ਤੋਂ ਤਾਂ ਨੀ ਹੋਣਾ ਸੀਗਾ ਏਨਾ ਉਹ। ਇਨੇ ਝੰਜਟ ਮਤਲਬ ਇੰਨੀ ਆਲਸੀ ਹੋ ਗੇ ਆ ਰਿਜਕ ਨੇਸ਼ਨ ਮੈਨੂੰ ਮਿਲਾ ਕੇ ਵੀ।
ਹਾਂ ਸਈ ਗੱਲ ਏ ਬਸ ਗੁਰੂ ਪਿਤਾ ਆਪ ਸ਼ਕਤੀ ਦਿੰਦੇ ਨੇ ਤੇ ਕਦੀ ਸੋਚਿਆ ਜਾਏ ਤੇ ਮੈਂ ਵੀ ਜਦੋਂ ਪਨੇ ਬੱਚਿਆਂ ਨੂੰ ਤੇ ਮੈਨੂੰ ਮਨੂੰ ਵੀ ਲੱਗਦਾ ਕਿ ਕਿਵੇਂ ਮੈਂ ਹੁਣ ਬੱਚਿਆਂ ਨੂੰ ਸਕੂਲ ਭੇਜਿਆ ਹੋਏਗਾ ਕਿਵੇਂ ਕੀਤਾ ਹੋਗਾ ਹੁਣ ਫੇਰ ਤੋਂ ਐਵੇਂ ਲੱ ਗਣ ਲਗ ਪਿਆ ਓਸ ਵਕਤ ਗੁਰੂ ਗੁਰੂ ਪਿਤਾ ਨੇ ਸਾਰੀ ਸ਼ਕਤੀ ਦਿੱਤੀ ਸਭ ਕਰਾਇਆ ਸਭ ਸ ਚੇ ਪਾਤਸ਼ਾਹ ਆਪ ਕਰਾਦੇ ਨੇ ਨੀ ਤੇ ਆਪਣੇ ਬੱਸ ਵਿੱਚ ਕੁਛ ਨੀ ਹੈ ਸੋਚ ਕੇ ਬੌਤ ਡਰ ਲੱਗਦਾ ਬਸ ਆਪੇ ਹੀ ਗੁਰੂ ਪਿਤਾ ਤੁਹਾਡਾ ਵੀ ਕਰਾਂਗੇ ਅੱਗੇ ਸ਼ੱਕ ਤੀ ਉਹਨਾ ਨੇ ਹੀ ਦੇਨੀ ਏ ਹਾਂ।
ਮੰਮਾ ਵੀ ਐਵੇਂ ਕਹਿੰਦੇ ਨੇ ਵੀ ਮਾੜਾ ਮੈਨੂੰ ਮੇਰੇ ਮੰਮਾ ਸਲਾਹ ਦਿੰਦੇ ਨੇ ਵੀ ਤੂੰ ਵੀ ਯੋਗਾ ਕਰਿਆ ਕਰ ਸਵੇਰੇ ਉੱਠ ਕੇ ਜਰਾ ਸਰੀਰ ਫਰੈਸ਼ ਰੇਹਾ ਕਰੂਗਾ ਯੋਗਾ ਕਰਨ ਦੀ ਹਿੰਮਤ ਨੀ ਹੁੰਦੀ ਮੇਰੇ ਚ।
ਹਾਂ ਉਹੀ ਤੇ ਕਰਨਾ ਤੇ ਚਾਹੀਦਾ ਹੈ ਬਸ ਇਹੀਓ ਹੈ ਕਿ ਆਲਾ ਆ ਜਾਂਦਾ ਆਲੱਸੀ ਬੰਦੇ ਹਾਂ ਅਸੀਂ। ਅਸੀਂ ਸੁੱਤੇ ਰਹੇ ਟਾਈਮ ਸਿਰ ਉੱਠੇ ਨੀ ਤੇ ਫੇਰ ਏਸ ਤਰ੍ਹਾਂ ਹੀ ਸਵੇਰੇ ਨਿਕਲ ਜਾਂਦਾ। ਕਰਨਾ ਤਾਂ ਚਾਹੀਦਾ ਏ ਸਈ ਗੱਲ ਕੇਂਦੇ ਨੇ ਮੰਮੀ।
ਹਾਂਜੀ ਮੇਰੇ ਮੰਮਾ ਕਹਨਗੇ ਯੋਗਾ ਕਰ ਲਿਆ ਘਰ ਦਿਨ ਫਰੈਸ਼ ਜਾਊਗਾ ਮੈਂ ਕਿਹਾ ਸਵੇਰੇ ਉੱਠਿਆ ਹੀ ਨੀ ਜਾਂਦਾ ਫਰੈਸ਼ ਉੱਠਿਆ, ਉੱਠਿਆ ਹੀ ਨੀ ਜਾਂਦਾ ਹੈਗਾ ਮੈਂ ਕਿਆ ਮੇਰੇ ਜੇ ਬੰਦੇ ਤ ਉੱਠਿਆ ਜਾਵੇ ਫੇਰ ਬੰਦਾ ਕਰੇ ਘੋਲ ਤਾਂ ਇੰਨੀ ਆ ਜਾਂਦੀ ਹੈ ਕਿ ਉੱਠ ਕਿ ਨਾਨ ਜਾਣਾ ਪਊਗਾ ਹੁਨ ਪੰਜ ਮਿੰਟ ਹੋਰ ਸੋ ਜਾਨ ਦੋ ਚਲੋ ਹੁਣ ਛੁੱਟੀਆਂ ਚੱਲ ਰਹੀਆਂ ਨੇ ਬੰਦਾ ਫੇਰ ਵੀ ਹਨਾ ਕਹੀ ਚੱਲੇ ਵੀ ਚਲੋ ਠੀਕ ਐ। ਪੰਜ ਮਿੰਟ ਚੱਲ ਹੋਰ ਪੈ ਜਾ ਪਰ ਜਿੱ ਸਕੂਲ ਲੱਗੇ ਓਦੇ ਤਾਂ ਨੀ ਐਵੇਂ ਹੋਣਾ ਹੈਗਾ। ਹਨਾ ਫੇਰ ਤਾਂ ਫਿਕਸ ਟਾਈਮ ਹੋ ਜਾਂਦਾ ਬੰਦੇ ਦਾ ਵੀ ਉੱਠਣਾ ਪਊਗਾ ਪੁੱਤ ਹੁਣ ਤਾਂ ਉੱਠਣਾ ਪਊਗਾ ਤੈਨੂੰ।
ਤਾਂ ਤੱਕ ਤੇ ਉੱਠਨਾ ਪਏ ਸਈ ਗੱਲ ਐ ਹਾਂ। ਆਪਣੇ ਆਪ ਫੇਰ ਆਪਣੇ ਆਪ ਆਦਤ ਪੈਣ ਲੱਗਦੀ ਏ ਜੇ ਸਕੂਲ ਖੁਲੱਨ ਲੱਗਦੇ ਨੇ ਫੇਰ ਆਪਣੇ ਆਪ ਉਠਣਾ ਪੈਂਦਾ ਈ ਐ।
ਹਾਂਜੀ ਆਹ ਤਾਂ ਗੱਲ ਥੋੜ੍ਹੀ ਸਹੀ ਆ ਮਤਲਬ ਸਕੂਲ ਟਾਈਮ ਜਦ ਮੈਂ ਹਨਾ ਪਈ ਹੁੰਦੀ ਸੀ ਤੇ ਮਤਲਬ ਉੱਠਣਾ ਹੁਣ ਇੱਕ ਤਰੀਕ ਤੋਂ ਸਕੂਲ ਲੱਗਿਆ ਕਰਨਗੇ ਤੇ ਮਤਲਬ ਪੈਲੇ ਦੋ ਤਿੰਨ ਦਿਨ ਤਾਂ ਮੰਮੀ ਕੋਥ ਕੋਥਲ ਕੇ ਠਾਨ ਲੱਗੇ ਫੇਰ ਪੰਜਵੇਂ, ਛੇਵੇਂ ਦਿਨ ਤੋਂ ਮੇਰੀ ਆਪੇ ਅੱਖ ਖੁੱਲ ਜਿਆ ਕਰੂਗੀ ਤੇ ਖਾਸ ਕਰਕੇ ਸਕੂਲ ਦੇ ਟਾਈਮਿੰਗ ਦੇ ਵਿੱਚ ਸੰਡੇ ਜਿੱਦਣ ਹੋਵੇ ਜਾਂ ਫਿਰ ਕੋਈ ਕੋਈ ਵੀ ਛੁੱਟੀ ਹੋਵੇ ਨਾ, ਓਦਨ ਸਭ ਤੋਂ ਪਹਿਲੇ ਉੱਠ ਜਾਂਨੇ ਆ, ਮੈਂ ਸਭ ਤੋਂ ਪਹਿਲੇ।
ਹੈਂ! ਹਾਂ, ਆਦਤ ਪੈ ਚੁੱਕੀ ਹੁੰਦੀ ਨਾ ਹਾਂ।
ਇੰਨੀ ਦੁਸ਼ਮਣ ਬਣ ਜਾਂਦੀ ਆ, ਆਦਤ ਪੈ ਗਈ ਹੁੰਦੀ ਆ, ਨੀਂਦ ਮੇਰੇ ਐੰਨੀ ਦੁਸ਼ਮਣ ਬਣ ਜਾਂਦੀ ਆ ਓ। ਦਿਨ ਮੈਨੂੰ ਸਾਰਿਆਂ ਦੇ ਪਹਿਲੇ ਉਠਾ ਦਿੰਦੇ ਆ ਵੀ ਹੁਣ ਉਠ ਤੂੰ, ਹੁਣ ਤੂੰ ਉਠ, ਮਤਲਬ ਜਿੱਦਾਂ ਸਕੂਲ ਜਾਣਾ ਹੁੰਦਾ ਉੱਦਾਂ ਨ ਠ ਜਾਂਦਾ ਹੈਗਾ, ਬਸ ਜਦੋਂ ਛੁੱਟੀ ਹੋਵੇ, ਉਦਨ ਮੈਂ ਸਝ ਤੋਂ ਪਹਿਲੇ ਉੱਠ ਜਾਂਨੇ ਆ। ਫੇਰ ਮੇਰੀ ਮੰਮਾ ਕਹਿਣਗੇ, ਅੱਜ ਸਭ ਤੋਂ ਪਹਿਲੇ ਉੱਠ ਗਈ, ਜਿੱਦਣ ਜਾਣਾ ਹੁੰਦਾ, ਉਦਨ ਉੱਠਦੀ ਨੀ।
ਅ ਹਾ ਹਾ ਹਾਂ, ਚਲੋ ਛੁੱਟੀ ਦਾ ਮਜ਼ਾ ਵੀ ਫਿਰ ਲੈਣਾ ਆਉਂਦਾ ਨਾ ਅੰਦਰ। ਕੀ ਛੁੱਟੀ ਹੈਗੀ ਆ, ਮਜੇ ਲਓ। ਹਾਂਜੀ ਜੀ, ਠੀਕ ਹੈ ਜੀ ਬੇਟਾ, ਸਤਿ ਸ਼੍ਰੀ ਅਕਾਲ।